ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ, ਠੀਕ ਹੋ?
ਹਾਂ, ਠੀਕ ਹੈ। ਤੁਸੀਂ ਦੱਸੋ?
ਬਸ ਵਧੀਆ, ਹੋਰ ਕੀ ਕਰਦੇ ਪਏ ਔ?
ਕੁਛ ਨੀ ਰੋਟੀ ਬਣਾਈ ਸੀ, ਮਤਲਬ ਚੌਲ ਰੱਖੇ ਹੋਏ ਆ ਉੱਤੇ‌। ਤੇ ਮੈਂ ਸੋਚਿਆ ਫੋਨ ਕਰ ਲੈਂਦੀ ਆ ਥੋੜਾ, ਅਹਾਂ ਬਾ ਅ ਹਾਂ, ਕਿਉਂ ਕੀ ਸੋਚਿਆ ਸੀ?
ਨੀ ਮੈਨ ਲੱਗਾ ਸਵੇਰ ਤੋ ਰੋਟੀ ਖਾਣ ਲੱਗੇ ਹੋ ਤਾਂ।
ਨਹੀਂ ਨਹੀਂ, ਸਵੇਰੇ ਤੇ ਇਟਲੀਆਂ ਮੰਗਾ ਕੇ ਖਾ ਲਇਆਂ ਸੀ। ਹੂ, ਦੁਪਹਿਰੇ ਹਾਂ ਸਾਡੇ ਇੱਥੇ ਤਾਂ ਏਹੀ ਚੱਲਦਾ ਨਾ। ਤੁਹਾਡੇ ਉਥੇ ਕੀ ਚੱਲਦਾ?
ਸਾਡੇ, ਓਹ ਪਰੌਂਠੇ ਨੀ ਅੱਜ-ਕੱਲ ਕਿਉਂਕਿ ਐ ਲਗ ਸੰਡੇ ਨੂੰ ਜੈਦਾਤਰ ਖਾਂਦੇ ਐ ਪਰੌਂਠੇ ਨਹੀਂ ਤਾਂ ਐ ਐਤਵਾਰ ਨੂੰ ਐਥੇ ਕੋਈ ਖਾਂਦਾ ਈ ਨੀ ਹੈਗਾ ਰੋਟੀ।
ਤੇ ਮਤਲਬ ਬਾਹਰੋਂ ਫੇਰ ਕੀ ਮਿਲਦਾ ਵਾ, ਨਾਸਤੇ ਚੇ?
ਬਾਹਰ ਔ ਸਾਡੇ ਐਥੇ ਫੇਮਸ ਹੈਗਾ ਵਾ ਛੋਲੇ-ਭਠੂਰੇ, ਨਾਨ ਏ ਸਭ।
ਛੋਲੇ-ਭਠੂਰੇ ਤੇ ਇੱਥੇ ਵੀ ਮਿਲਦੇ ਆ, ਪਰ ਨਾ ਹਰ ਜਗ੍ਹਾਹ ਚ ਨੀ ਮਿਲਦੇ ਸਾਡੇ ਇੱਥੇ। ਮਤਲਬ ਕਿਥੇ -ਕਿਥੇ ਮਿਲਦੇ ਆ, ਲਾਗੇ-ਲਾਗੇ ਹੀ ਮਿਲਦੇ ਆ।
ਸਾਡੇ ਤੇ ਇੱਥੇ ਪੈਰ ਰੱਖੋ ਨਾਲ ਹੀ ਇੱਕ ਰੇੜੀ ਆ ਗਈ, ਦੂਜਾ ਪੈਰ ਰੱਖੋ ਨਾਲ ਹੀ ਦੂਜੀ ਰੇੜੀ ਆ ਗੀ।
ਅਛਾ ਨਹੀਂ ਵੀ ਤਾਂ ਕੇ ਕੇਈ ਜਗ੍ਹਾਹ ਚ ਮਿਲਦੇ ਆ ਹਰ ਜਗ੍ਹਾਹ ਚ ਨੀ ਫੇਰ ਵੀ ਲੈ ਅਗੇ ਆ। ਬਟ, ਇਨਾ ਔਇਲੀ ਔਇਲ ਨਾ ਖਾਂਣ ਦਾ ਮਨ ਨੀ ਕਰਦਾ ਇਸਲੇ ਘੱਟ-ਵੱਧ ਹੀ ਖਾਈਦੇ ਐ।
ਤੋ ਔਇਲੀ ਖਾਂਦੇ ਬਹੋਤ ਜੈਦਾ ਔਇਲੀ ਖਾਂਦੇ ਆ, ਹੋਰ ਕਿ ਦੇਖੇ ਨੀ ਇੱਥੇ।
ਇੱਕਦਮ ਨੀ ਪਸੰਦ।
ਕੀ ਔਇਲੀ ਚੀਜ਼ਾਂ।
ਹਾਂ, ਪੁੜੀਆਂ ਉੜੀਆ ਕੁਛ ਨੀ ਖਾਂਦੇ, ਜਿਦੋਂ ਹੀ ਬਣੋੰਦੇ ਨਾ ਘਰ ਚੇ। ਤੇ ਔ ਕਹਿੰਦੇ ਆ ਕਿ ਮੈਨੂੰ ਸੁੱਕਿਆ ਰੋਟੀਆਂ ਲਾ ਦੋ।
ਅੱਛਾ।
ਪਰ ਆਪਾਂ ਤੇ ਖਾ ਰੈੰਦੇ ਐ।
ਹੋਰ ਦੱਸੋ।
ਰਾਤ ਨੂੰ ਵੀ ਇੱਕੀ ਕੋਲ ਕਰੂੰਗੀ ਪਰ ਮੈਂ ਮੰਮੀ ਕਰੋ ਮੈਂ ਰਾਤ ਨੂੰ ਸੋਚਿਆ ਸੀ ਕੋਲ ਕਰੂੰਗੀ ਤੇ ਫਿਰ ਮੈਂ ਮੰਮੀ ਕਰੋ ਦੀਦੀ ਦੇ ਘਰ ਚੱਲ ਗੀ ਦੀ ਕਰੋ ਆਈ ਮਤਲਬ ਉੱਥੇ ਮੈਨੂੰ ਨੌ ਸਵਾ ਨੋ ਹੋ ਗਏ ਸੀ ਆਂਦੇ-ਆਂਦੇ ਘਰ ਫਿਰ ਹੋਰ ਲੇਟ ਹੋ ਗੀ।
ਨਈ- ਨਈ ਪਤਾ ਕੀ ਸੂਕਰ ਐ ਕੋਲ ਨੀ ਕੀ ਤਕ ਹੋਕੇ ਨਾ ਮੈਂ ਤਾਡੀ ਭੈਣ ਨੂੰ ਕੈ ਤਾ ਸੀਗਾ ਕੇ ਅਪਣਾ-ਅਪਣਾ ਕੈੰਦੇ ਤਾਨੂੰ ਕੈ ਦੇਵੇ ਕਿ ਕੋਲ ਨਾ ਕਰੇ ਕਿਉਂਕਿ ਨਾ ਇੱਥੇ ਨੈਟਵਰਕ ਦੀ ਬੌਤ ਦਿੱਕਤ ਹੈਗੀ ਆ ਰਾਤ ਨੂੰ ਤਾਂ ਕਰਕੇ ਇੱਥੇ ਮੌਸਮ ਵਗੈਰਾ ਸਹੀ ਨੀ ਨਾ ਹੈਗਾ ਇੱਥੇ ਮੌਸਮ ਵਗੈਰਾ ਨੀ ਹੈਗਾ ਓਧਰ ਨੈਟਵਰਕ ਆਂਦਾ ਵਾ ਅਜੇ ਬਾਕੀ ਬਾਰਿਸ਼ ਦਾ ਟੈਮ ਆ ਨਾ ਤਾਂ ਕਰਕੇ
ਤੇ ਇਥੇ ਓਥੇ ਮਤਲਬ ਦਿਨੇ ਨੈਟਵਰਕ ਰੈੰਦਾ ਵਾ।
ਨੈਟਵਰਕ ਤਾਂ ਰੈਂਦਾ ਵਾ ਠੀਕ ਆ ਫਾਈਵ ਜੀ ਫੋਨ ਆ ਓ ਕੋਈ ਦਿੱਕਤ ਨੀ ਹੈਗੀ। ਕਕ ਹੈ ਕੇ ਨਾ ਇੱਥੇ ਮੀਂਹ ਵਾਲਾ ਮੌਸਮ ਆ ਨਾ ਤਾਂ ਕਰਕੇ
ਅੱਛਾ ਮੀਂਹ ਤੇ ਇੱਥੇ ਘੱਟ ਵੱਧ ਹੀ ਵਰ ਰਿਹਾ ਆ ਚੰ ਤਾਂ ਪੈ ਨੀ ਤੇ ਅੱਜ ਕਿੰਨੇ ਟੈਮ ਬਾਦ ਇਨਾ ਨੂੰ ਹੱਸੀ ਆਈ। ਆ ਰਹੀ ਹੈ ਕਿਉਂਕਿ ਅੱਜ ਬਹੁਤ ਟਾਈਮ ਬਾਅਦ ਗੱਲ ਕੀਤੀ ਆ। ਪੈਲਾਂ ਤੇ ਕਰ ਵੀ ਲਈ ਦੀ ਹੁੰਦੀ ਸੀ।
ਹਾਂ-ਹਾਂ ਓ ਤਾ
ਮ ਕੁਛ ਜਾਦਾ ਹੀ ਐਡ
ਅੱਜ ਕੱਲ ਤਾਂ ਮੈਨੂੰ ਆਪ ਨ ਟੈਮ ਹੈਗਾ ਕੰਮ ਕਰਨ ਕਿਉਂਕਿ ਮੇਰਾ ਕੰਮ ਹੀ ਹੁਣ ਹੈਗਾ ਨਾ ਪੈਲਾਂ ਦੂਸਰਾ ਕੰਮ ਹੁੰਦਾ ਸੀਗਾ ਫੈਕਟਰੀ ਦੇ ਵਿੱਚ ਅਪਾਂ ਮਸ਼ੀਨਾਂ ਚੱਲਦੀਆ ਰ
ਅੱਛਾ- ਅੱਛਾ ਮੈਂ ਸਮਝ ਗਈ ਮੈਂ ਸਮਝ ਗਈ।
ਹੁਣ ਨਾਲ ਦੂਸਰਾ ਕੰਮ ਹੈ ਇਦੇ 'ਚ ਤਾਂ ਮੇਰਾ ਹੈ ਤਾਂ ਕੰਮ ਸਾਰਾ ਫੋਨ ਦਾ ਉੱਪਰ ਈ ਐ ਨਾ ਕਿ ਨਾਲ ਮਤਲਬ ਬਾਊ ਨਾਲ ਹੀ ਬੈਠਾ ਹੁੰਦਾ ਵਾ ਚੱਕਰ ਏ ਐ।
ਹੂੰ ਕੋਈ ਗੱਲ ਨੀ ਇਸ ਤਰਾ ਹੀ ਚੱਲ ਰਿਆ ਮੈਂ ਤੇ ਖੁਦ ਈ ਨੀ ਬਿਜੀ ਰੈਂਦੀ ਆ ਤੇ ਹੁਣ ਫੋਨ ਲੈ ਕੇ ਜਾਣਾ ਸੀ ਤੇ ਮੈਂ ਕਿਆ ਨਈ ਫੋਨ ਛੱਡ ਜਾਓ ਮੈਨੂੰ ਗੱਲ ਕਰਨੀ ਆ।
ਅੱਛਾ-ਅੱਛਾ ਹੋਰ ਕਿੱਦਾਂ ਮੁੰਡਾ ਠੀਕ ਏ। ਚਲੋ।
ਹੁਣ ਉਹਦੇ ਨਾਲ ਤੇ ਓ ਸੌ ਗਿਆ ਵਾ ਤੇ ਉਹ ਜਾਗਦਾ ਵਾ ਤੇ ਉਹ ਫਿਰ ਉਹਨੂੰ ਲੱਗਦਾ ਨਾ ਮੇਰੀ ਮਾਂ ਮੇਰੇ ਲਾਗੇ ਬੈਠੀ ਰਵੇ।
ਹਾਂ-ਹਾਂ-ਹਾਂ-ਹਾਂ-ਹਾਂ-ਹਾਂ ਆਹ ਉਹ ਤਾਂ ਸੌਣਦਾ ਹੀ ਆ ਬੱਚੇ ਨੂੰ
ਹਾਂ ਨਈ ਇਹਦੀ ਭੈਣ ਬਹੁਤ ਬਦਮਾਸ਼ ਸੀ ਨਾ ਉਹ ਤੇ ਐਨੀ ਟੈਮ ਰੋਂਦੀ ਹੁੰਦੀ ਸੀ। ਉਥੇ ਵਾਪਰੇ ਹੋਣੇ ਬਾਬੂ ਤੇ ਫਿਰ ਵੀ ਇ ਤਰ੍ਹਾਂ ਈ ਆਪਣੀ ਮਰਜ਼ੀ ਜਿੱਦਾਂ ਕਈ ਬੱਚੇ ਰੋਂਦੇ ਨੇ ਯਾ ਹੱਸਦੇ ਖੇਡਦੇ ਆ ਇਹ ਨਹੀਂ ਮ ਮਾਨਦੀ ਹੁੰਦੀ ਸੀ। ਤੇ ਬਹੁਤ ਰੋਂਦੀ ਹੁੰਦੀ ਸੀ ਐਨੀ ਟਾਇਮ ਰੀ- ਰੀ-ਰੀ ਵਾਪਰੇ
ਭਰਦਾ ਵਾ ਭਰਦਾ ਵਾ
ਹਾਂ ਤੈਨੂ ਤੇ ਸਭ ਪਤਾ ਐ। ਸਹੀ ਗੱਲ ਆ ਕੀ ਬਣਾਇਆ ਅੱਜ ਦੁਪੈਰੇ
ਅੱਜ ਦੁਪੈਰੇ ਤਾ ਸਵੇਰ ਦਾ ਹੀ ਚੱਲੀ ਜਾ ਰਿਹਾ ਵਾ।
ਕਿ ਦੁਪੈਰੇ
ਸਵੇਰੇ ਜੋ ਬਣਾਇਆ ਸੀਗਾ ਉਹੀ ਦੁਪੈਰੇ ਖਾਂਦ
ਹਾਂ ਓ ਤੇ ਉੱਥੇ ਤਾਂ ਏਦਾਂ ਹੀ ਚੱਲਦਾ ਵਾ ਤੇ ਮਤਲਬ ਕੀ ਬਣਾਇਆ ਸੀ ਵਹੀ ਤੇ
ਕੀ ਬਣਾਇਆ ਸੀਗਾ ਭੜਥਾ ਬੈਂਗਣ
ਸਿਰਫ ਪਰੌਠੇ
ਨਹੀਂ ਨੀਗਾ ਭੜਥੇ ਨਾਲ ਪਰੌਂਠੇ ਕੌਣ ਖਾਂਦਾ, ਨਹੀਂ ਖਾਂਦੇ ਆ ਬਟ ਮਨ ਰੋਟੀਆਂ ਹੀ ਖਾਂਦੇ ਸਵੇਰੇ ਸਵੇਰੇ ਹੋਰ ਕੀ
ਨਹੀਂ ਮੈਨੂ ਨਾ ਭੜਥੇ ਦੇ ਨਾਲ ਪਰੌਠੇ ਬਹੁਤ ਟੇਸਟੀ ਲੱਗਦੇ ਆ ਬਹੁਤ ਜ਼ਿਆਦੇ ਖਾਸ ਕਰ ਭੜਥਾ ਬਣਿਆ ਹੋਏ ਤੇ ਮੈਂ ਤੇ ਕਹਿੰਦੀ ਹੁੰਦੀ ਮੈਨੂੰ ਪਰੌਠੇ ਹੀ ਚਾਹੀਦੇ ਆ
ਨਹੀਂ ਹਾਂ ਕੀ ਲੱਗਦੇ ਟੇਸਟੀ ਪਰ ਯਾਰ ਕੀ ਕਰਨਾ ਉਹਨੂੰ ਕੀ ਕਰ ਸਕਦਾ ਕਹਿੰਣਾ ਆ ਤੂੰ ਭੜ੍ਹਦੇ ਨਾਂਲ ਪਰੋਂਠੇ ਹੀ ਖਊਂਗਾ ਯੇ
ਹੂੰ, ਹੋਰ ਸਾਡੇ ਘਰ ਘੁਰ ਦਾ ਕੀ ਚੱਲ ਰਿਹਾ ਵਾ ਹੋ ਗਿਆ।
ਘਰ, ਘਰ ਦਾ ਬਸ ਕਿਦਾ ਮਤਲਬ
ਉਹਦਾ ਲਾਈਨਅਪ ਹੋ ਗਿਆ, ਘਰ ਵਾਲੀ ਗੱਲ ਦਾ
ਲਾਈਅਪ ਮਤਲਬ ਕਿੱਦਾਂ
ਅਰੇ ਵੋ ਜੋ ਫੋਰਮ ਵੁਮ ਫਿਲ ਕਰ ਰਹੇ ਸੀ ਨਾ ਵਹੀ
ਅੱਛਾ ਜੋ ਮਕਿ ਫਾਈਨੈਂਸ ਕਰਾਣਾ ਸੀਗਾ
ਹਾਂ, ਹਾਂ।
ਉਹ ਯਾਰ ਉਹ ਨਾ ਥੋੜੇ ਇਕ ਦਿੱਕਤ ਆ ਰਹੀ ਸੀ ਪ੍ਰੂਫਾਂ ਦੇ ਵਿੱਚ ਤਾਂ ਕਰਕੇ ਬੈਂਕ ਵੱਲੋਂ ਤੁਹਾਨੂੰ ਪਤਾ ਹੀ ਹੈ ਬੈਂਕ ਦੇ ਪ੍ਰੋਸੈਸ ਕਿਹੋ ਜਿਹੇ ਹੁੰਦੇ
ਪ੍ਰੋਸ ਸਾਡੇ ਨੀ ਖਾਤੇ ਖ਼ਰਾਬ ਕੀਤੇ ਹੋਏ ਆ ਜਦੋਂ ਨੀ ਉਦੋਂ ਹਮ ਜਦੋਂ ਨੀ ਉਦੋਂ ਬੈਂਕਾਂ ਵਾਲੇ ਸਾਡੇ ਪੈਸੇ ਕੱਟ ਰਹਿੰਦੇ ਹਾਂ ਕਿੰਨੇ ਕਿੰਨੇ ਪੈਸੇ ਕੱਟ ਲੈਂਦੇ ਆ ਨਹੀਂ ਆਪ ਮੇਨਟੇਨ ਰੱਖਣ ਨਾ ਉਹਤੋਂ ਫੇਰ ਡਬਲ ਟਰਿਪਲ ਕੱਟ ਹੀ ਜਾਂਦੇ
ਵਧੀਆ ਬੈਂਕ ਦਾ ਕੋਈ ਵੀ ਬੈਂਕ ਅੱਜ ਕਲ੍ਹ ਸਿਕਉਰ ਨੀ ਹਾ
ਹਮ ਹਮ ਸਾਡੀ ਭੈਣ ਨ ਕੀ ਤਰ੍ਹਾਂ ਸਭ ਠੀਕ ਹੈ।
ਹਾਂ ਸਭ ਠੀਕ ਆ ਵਧੀਆ ਸਭ ਹੋਰ ਬੱਚੇ ਆਏ ਸੀ। ਬੱਚੇ ਆਏ ਹੁੰਦੇ ਛੁਟੀਆਂ ਖਤਮ ਹੋ ਗਈਆਂ ਉਹ ਤੇ ਚਲੇ ਵੀ ਗਏ ਘਰੇ
ਉੱਥੇ ਤੇ ਜੂਨ ਕਿ ਜੁਲਾਈ ਚ ਪੈਂਦੀਆਂ ਹੁੰਦੀਆਂ ਨਾ ਛੁੱ
ਸਾਡੇ ਇੱਥੇ ਛੁੱਟੀਆਂ ਪੈਂਦੀਆਂ ਇੱਕ ਜੂਨ ਤੋਂ ਲੈ ਕੇ ਤੀਹ ਜੂਨ ਤੱਕ
ਜੂਣ ਚ ਸਿਰਫ
ਹਾਂ ਸਿਰਫ ਜੂਨ ਚ ਪੈਂਦੇ ਕਿਉਂ ਤੁਹਾਡੇ ਉੱਥੇ ਕਿੰਨੇ ਪੈਂਦੇ ਹੈ।
ਇਹ ਸਾਡੇ ਇੱਥੇ ਮਈ ਚ ਪੈਂਦੀਆਂ ਵਾ ਮਈ ਵਿਚਕਾਰ ਚ ਪੈਂਦੀਆਂ ਵਾ ਜਿੱਦਾਂ ਪੰਦਰਾਂ ਸੋਲਾਂ ਜਾਂ ਤੇਰਾਂ ਚੌਦਾਂ ਇਤਰਾ ਹਨ ਨਾ ਤੇ ਫੇਰ ਉਹ ਖ਼ਤਮ ਹੁੰਦੀਆਂ ਵਾ ਠੀਕ ਜੂਨ ਛ ਵਹੀ ਅਠਾਰਾਂ ਉੱਨੀ ਵੀਹ ਜਾਂ ਪੰਦਰਾਂ ਕਿਸ ਤਰ੍ਹਾਂ ਹੀ ਦਿੰਦੀਆਂ ਵਾ
ਨਹੀਂ ਸਾਡੇ ਇੱਥੇ ਸਿਕਸ ਟਾਈਮ ਹੀ ਆ ਇੱਕ ਜੂਨ ਤੋਂ ਲੈ ਕੇ ਤੀਹ ਜੂਨ ਤੱਕ
ਨਹੀਂ ਨਹੀਂ ਸਾਡੇ ਤੇ ਫਿਕਸ ਨਹੀਂ ਆ ਡੇਟ ਥੋੜ੍ਹੀ ਅੱਗੇ ਪਿੱਛੇ ਹੋ ਜਾਂਦੀ ਆ ਬਟ ਇਹ ਆ ਕਿ ਮਈ ਤੋਂ ਜੂਨ ਦੀ ਹੀ ਰਹਿੰਦੀ ਆ ਉਹਤੋਂ ਅਲੱਗ ਨਹੀਂ ਹੁੰਦੀ
ਮਈ ਜੂਨ ਗਰਮੀ ਦਾ ਭਰਾਵਾ ਜੁਲਾਈ ਦੇ ਵਿੱਚ
ਮੈਂ ਪਹਿਲਾਂ ਫੋਨ ਕੀਤਾ ਤੇ ਰਿੰਗ ਜਾ ਰਾਰੀ ਸੀ ਤੁਸੀਂ ਚੁੱਕਿਆ ਕਿਉਂ ਨੀ ਮੇਰਾ ਫੋਨ ਹਾਂ ਹਾਂ ਦੱਸਿਆ ਉਹਨੇ ਮੈਨੂੰ ਬਸ ਤਮ ਗਏ ਸੀ।
ਜਦੋਂ ਮੈਂ ਆ ਕੇ ਦੇਖਿਆ ਮੈਂ ਕਿਆ ਭਰਾ ਪਤਾ ਕੀ, ਕਿੱਦਾਂ?
ਫੋਨ ਤੋਂ ਨਾ ਨੰਬਰ ਡਿਲੀਟ ਹੋ ਜਾਂਦੇ ਐ। ਤੇ ਮੈਂ ਕੀ ਕੀਤਾ ਮੈਂ ਉਹਨੂੰ, ਫਿਰ ਮੈਂ ਫੋਨ ਮੇਰੇ ਕੋਲ ਬਹੁਤ ਜਾਣੇਆ ਦੇ ਨੰਬਰ ਨਹੀਂ ਆ, ਮੈਂ ਫੇਰ ਓਨੂੰ ਫੋਨ ਕੀਤਾ। ਮੈਂ ਲੱਭਿਆ, ਨਹੀਂ ਮਿਲਿਆ, ਫੇਰ ਮੈਂ ਫੋਨ ਕੀਤ ਤਾਂ ਉਹ ਵੀ ਬਾਥਰੂਮ ਚ ਨਾ ਰੀ ਸੀ। ਮੰਮੀ ਨੇ ਮੈਨੂੰ
ਅੱਛਾ। ਅੱਛਾ ਅੱਛਾ।
ਉਹ ਵੀ ਬਹੁਤ, ਫੇਰ ਉਹ ਆਈ
ਅਰੇ ਨਹੀਂ, ਪਤਾ ਕੀ, ਅ-ਹਾਂ ਮੈਂ ਓਹ ਐਕਚੁਲੀ ਵੌਸ਼ਰੂਮ ਸੀਗਾ ਨਾ, ਮੈਂ ਹੁਣੇ ਈ ਮਲਕੀ ਸੁੱਤਾ ਉੱਠਿਆ ਸੀਗਾ ਨਾ, ਤਾਂ ਕਰਕੇ
ਇੰਨੀ ਲੇਟ।
ਅੱਜ ਸੰਡੇ ਆ ਨਾ, ਕੰਮ ਵੀ ਕੀ ਆ।
ਹਾਂ ਏ ਤੇ ਗੱਲ ਆ।
ਤਾਂ ਕਰਕੇ ਇੱਕ ਈ ਤਾ ਦਿਨ ਮਿਲਦਾ ਵਾ।
ਹਾਂ ਸਹੀ ਗੱਲ ਐ ਸੰਡੇ ਦਾ ਦਿਨ ਏ ਤੇ ਸਭ ਨੂੰ ਲੱਗਦਾ ਰੈਸਟ ਕਰੀਏ ਨਈ।
ਹੋਰ ਇੱਕ ਈ ਤਾਂ ਦਿਨ ਮਿਲਦਾ ਵਾ, ਹੋਰ ਇਧਰੋਂ ਛੁੱਟੀ ਮੰਗਲੋ ਦਿੰਦੇ ਈ ਨੀ ਹੈਗੇ।
ਕਿਉਂ ਏਦਾਂ ਕਿਓ ਆ, ਸਾਨੂੰ ਅਰਜੈਂਟ ਰਹਿਣ ਨਾਲ ਮਿਲ ਈ ਜਾਂਦੀ ਐ।
ਉਹ ਪੈਲਾਂ ਐਪਲੀਕੇਸ਼ਨ ਦੋ, ਯੇ‌ ਵੋ, ਉਹੋ। ਨਹੀਂ ਆ-ਓ ਤਾਂ ਹੈ, ਮੈਂ ਅਗਰ ਬਹੁਤ
ਥੋੜੀਆਂ ਛੁੱਟੀਆਂ ਹੋਗਾ ਸਿਰਿਫ
ਉਹ ਤਾਂ ਹੈ, ਨਹੀਂ ਪਤਾ ਕੀ ਆ, ਮੇਰੀ ਨਾ ਪੈਲਾਂ ਆਦਤ ਸੀ, ਮੈਂ ਸੋਣ ਦੇ ਲਈ ਛੁੱਟੀਆਂ ਲੈ ਲੈਂਦਾ ਹੁੰਦਾ ਸੀਗਾ।
ਸੌਣ ਦੇ ਲੀਏ।
ਹਾਂ ਮੈਂ ਪਹਿਲਾਂ ਬਹੁਤ ਆਲਸੀ ਸੀਗਾ ਨਾ ਮੈਂ ਸੌਣ ਦੇ ਲਈ ਛੁੱਟੀਆਂ ਲੈ ਲੈਂਦਾ ਸੀਗਾ ਕਿ ਮੈਂ ਜਾਣਾ ਨੀ ਹੈਗਾ। ਘਰੇ ਯੇ ਹੋ ਗਿਆ, ਵੋ ਹੋ ਗਿਆ, ਇੱਕ ਦੋ ਦਿਨ ਦੀ ਛੁੱਟੀ ਲੈ ਲੈਣੀ। ਫਿਰ ਮੈਂ ਸੁੱਤਾ ਰਹਿੰਦਾ ਹੁੰਦਾ ਸੀਗਾ।
ਹਾਂ-ਆਂ ਸਾਡਾ ਵੀ ਏਈ ਹਾਲ ਆ, ਬਟ ਮੈਂ ਨਾ ਸਭਨੂੰ ਠਾ ਦਿੰਦੀ ਆ, ਜਿਆਦਾ ਤੋਂ ਜ਼ਿਆਦਾ ਨੌ ਉਤੋਂ ਜ਼ਿਆਦਾ ਦਸ, ਉਤੋਂ ਜ਼ਿਆਦਾ ਮੈਂ ਕਰਦੀ ਨੀ ਆ। ਲੇਕਿਨ ਕਦੀ ਕਦੀ ਸਾਡੇ ਅੰਦਰ ਦਾ ਰੂਮ ਦਾ ਯੇ ਐ ਨਾ ਕਿ ਅਗਰ ਅਸੀਂ ਦਰਵਾਜ਼ਾ ਬੰਦ ਕਰ ਦਿੰਦੇ ਨਾ, ਫੇਰ ਸਾਨੂੰ ਬਾਹਰ ਦਾ ਕੁਛ ਨੀ ਪਤਾ ਚੱਲਦਾ, ਬਾਰ ਮੌਸਮ ਕਿਹੋ ਜਿਹਾ ਵਾ, ਗਰਮੀ ਵਾਲਾ ਆ, ਧੁੱਪ ਵਾਲਾ। ਤੇ ਸਾਨੂੰ ਅੰਦਰੋਂ ਲੱਗਦਾ ਨਾ ਜਿੱਦਾਂ ਬਾਰਿਸ਼ ਧੂ ਰੀ ਆ ਬਾਰ।
ਸੇਮ ਸੇਮ ਏਹੀ ਲੱਗਦਾ ਬਸ ਸੇਮ ਅ-ਅ-ਅਗਰ ਅਗਰ ਬਾਹਰ ਮਲ ਕੀ ਧੁੱਪ ਵੀ ਨਿਕਲੀ ਹੋਵੇ ਨਾ ਬਹੁਤ ਤੇਜ਼, ਤਾਂ ਏਹੀ ਲਗ ਬਹੁਤ ਬਾਰਿਸ਼ ਹੋ ਰਹੀ ਆ।
ਹਾਂ ਤੇ ਫਿਰ ਸਾਨੂੰ ਇਸ ਲਈ ਕਈ ਵਾਰੀ ਉੱਠਣ ਚ ਲੇਟ ਹੋ ਜਾਂਦੀ, ਸਾਨੂੰ ਪਤਾ ਈ ਨੀ ਚੱਲਦਾ। ਫਿਰ ਜਦੋਂ ਦਰਵਾਜ਼ਾ ਖੋਲੋ, ਵੇਖੋ ਲੈ ਇੰਨੀ ਧੁੱਪ ਲੱਗੀ ਹੋਈ ਐ ਇੱਥੇ ਤੇ।
ਆਹੋ ਇਦਾਂ ਹੀ ਹੁੰਦਾ ਵਾ, ਗੰਦਾ ਲੱਗਦਾ ਬੰਦਾ ਧੁੱਪ
ਫਿਰ ਇਨਸਾਨ ਹੋਰ ਘਬਰਾ ਜਾਂਦਾ ਆ। ਕਿ ਹਾਏ ਮੇਰਾ ਕੰਮ ਨੀ ਹੋਇਆ। ਕਿਉਂਕਿ ਬਾਰਿਸ਼ ਬੂਰਿਸ਼ ਹੁੰਦੀ ਰਹਿੰਦੀ ਨਾ, ਥੋੜਾ ਬੰਦਾ ਆਲਸੀ ਜੇਹਾ ਹੋਇਆ ਹੁੰਦਾ ਆ।
ਹਮ ਉਹ ਤਾਂ ਹੈ, ਤਾਂ ਕਰਕੇ ਬਾਰਿਸ਼ ਦੇ ਮੌਸਮ ਚ ਆਲਸ ਬਹੁਤ ਆਂਦਾ।
ਹਮ, ਫਿਰ ਤੁਸੀਂ ਆਏ ਨੀ ਦੁਬਾਰਾ ਕਦੀ
ਮੌਕਾ ਈ ਨੀ ਲੱਗਾ, ਸਹੀ ਗੱਲ ਦੱਸਾਂ ਤਾਂ।
ਤੇ ਮੌਕਾ ਲਗਾਓ, ਆ ਜਾਂਦੇ ਫਿਰ।
ਮੌਕਾ ਲਗਾਣਾ ਇਨਾ ਸੌਖਾ ਥੋੜੀ ਨਾ ਹੈਗਾ ਇੰਨੀ ਦੂਰ ਇਹ ਵੀ ਤਾਂ ਦੇਖੋ ਨਾ
ਤੁਹਾਡੇ ਉੱਧਰੋਂ ਤੇ ਫਿਰ ਵੀ ਘੱਟ ਪੈਂਦਾ ਵਾ ਮਤਲਬ ਡੇਢ ਡੇਢ ਪੌਣੇ ਦੋ ਘੰਟਾ ਇਸ ਤਰ੍ਹਾਂ ਇਹਨਾ ਹੀ ਪੈਂਦਾ ਹੋਣਾ ਨਾ। ਕਿੰਨਾ ਸਾਡੇ ਇੱਧਰੋਂ ਤਾਂ ਪੂਰੇ ਤਿੰਨ ਦਿਨ ਲੱਗ ਜਾਂਦੇ ਮਤਲਬ ਦੋ ਰਾਤਾਂ
ਨਹੀਂ ਨਹੀਂ ਸੇਮ ਓਨਾ ਹੀ ਲੱਗਦਾ ਵਾ ਡਿਸਟੈਂਸ ਤਾਂ ਇੱਕ ਹੀ ਹੈ ਨਾ
ਹਾਂ ਵੈਸੇ ਉਨੀ ਉਨਾ ਵੀ ਫ਼ਰਕ ਨਹੀ ਹੈ ਕਿਉਂਕਿ ਮਤਲਬ ਪਹੁੰਚਣ ਤੋਂ ਪਹਿਲਾਂ ਇੱਕ ਦੋ ਸਟੇਸ਼ਨ ਦਾ ਹੀ ਫ਼ਰਕ ਰਹਿ ਜਾਂਦਾ ਨਇ
ਹਾਂ ਉਹ ਤਾਂ ਹੈ ਹੋਰ ਫਿਰ ਕਿੱਦਾਂ ਲੱਗਾ ਇੱਥੇ ਆਏ ਸੀਗੇ।
ਮੈਨੂੰ ਬਹੁਤ ਵਧੀਆ ਲੱਗਦਾ ਸੱਚੀ ਦੱਸਾਂ ਮੈਨੂੰ ਸੱਚੀ ਬਹੁਤ ਵਧੀਆ ਲੱਗਦਾ। ਹਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਟ ਸਾਡੇ ਸਭ ਦੇ ਲਈ ਅੱਛਾ ਇੱਕ ਮਿੰਟ ਹਾਂ ਫੋਨ ਕਰਦੀ ਮੈਂ
ਠੀਕ ਹੈ ਠੀਕ ਹੈ ਠੀਕ ਹੈ ਠੀਕ
ਚਾਹ ਪਾਣੀ